ਹੈਲੋ।
ਹੈਲੋ। ਹੋਰ ਕੀ ਹਾਲ ਏ ਤੁਹਾਡਾ?
ਵਧੀਆ ਭੈਣ ਜੀ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ?
ਬਸ, ਵਧੀਆ ਮੇਰਾ ਵੀ। ਅੱਛਾ ਭੈਣ ਜੀ, ਹੋਰ ਕੀ ਕਰਦੇ ਪਏ ਸੀ? ਬਸ ਬੈਠੀ ਹੋਈ ਸੀ ਮੈਂ ਤੇ
ਅੱਛਾ-ਅੱਛਾ ਭੈਣ ਜੀ ਹੋਰ ਭੈਣ ਜੀ ਅੱਜ ਕੱਲ੍ਹ ਇੰਨੀ ਗਰਮੀ ਹੋ ਦੀ ਹੈ ਹੋਰ ਪਾਣੀ ਪੀਂਦੇ ਪਏ ਹੋ।
ਬਸ ਬਸ ਇਹੀ ਉਹ ਬੜੀ ਡੀਹਾਈਡਰੇੇਸ਼ਨ ਹੁੰਦੀ ਹੋਈ ਰਹਿੰਦੀ ਹੈ ਮੈਨੂੰ ਮੈਂ। ਕਿ ਭੈਣ ਜੀ ਨੂੰ ਬੜੀ ਨੌਲੇਜ ਭੈਣ ਜੀ ਨੂੰ ਪੁੱਛਾਂ। ਵੀ ਡੀਹਾਈਡ੍ਰੇਸ਼ਨ ਹੋ ਜਾਏ ਸਰੀਰ ਵਿੱਚ ਤੇ ਕੀ ਕਰਾਂ।
ਹੋ। ਹਾਂਜੀ ਭੈਣ ਜੀ ਅਗਰ ਡੀਹਾਈਡਰੇੇਸ਼ਨ ਹੋ ਜਾਵੇ। ਸਰੀਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ।
ਅੱਛਾ।
ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ। ਕਿੰਨੀ ਗਰਮੀ ਹੁੰਦੀ ਪਈ ਹੈ। ਅਤੇ ਪਾਣੀ ਪੀਣਾ ਕਿੰਨਾ ਹੀ ਜ਼ਰੂਰੀ ਹੈ।
ਹਾਂਜੀ- ਹਾਂਜੀ ਬਹੁਤ ਜ਼ਰੂਰੀ ਹੈ ਪਾਣੀ ਪੀਣਾ।
ਹੋਰ ਹੈਲੋ ਭੈਣ ਜੀ।
ਹਾਂਜੀ-ਹਾਂਜੀ।
ਪਾਣੀ ਪੀਂਦੇ ਹੋ, ਕਿੰਨੇ ਗਲਾਸ ਪਾਣੀ ਪੀਂਦੇ ਹੋ, ਦਿਨ ਦਾ?
ਬਸ ਇੰਨਾ ਨਹੀਂ ਪੀਂਦੀ, ਹੁਣ ਅੱਗੋਂ ਦੀ ਹੁਣ ਤੁਸੀਂ ਕਹਿ ਰਹੇ ਹੋ, ਤੇ ਪਿਆਗੀ ਪਾਣੀ ਵੀ, ਪ੍ਰੋਪਰ ਰੈਗੂਲਰਲੀ। ਕਮ ਸੇ ਕਮ, ਦੋ, ਤਿੰਨ ਲੀਟਰ ਤੇ ਦਿਨ 'ਚ ਪੀਣਾ ਚਾਹੀਦਾ ਵੈ ਪਾਣੀ ਸਾਨੂੰ।
ਹਾਂਜੀ ਭੈਣ ਜੀ, ਇੰਨਾਂ ਤਾਂ ਪੀਆ ਕਰੋ, ਕਿਉਂਕਿ ਅਗਰ ਪਾਣੀ ਪੀਆਗੇ ਨਾ ਤੇ ਸਾਡੀ ਬੋਡੀ ਦਾ ਟੈਂਪਰੇਚਰ ਬਣਿਆ ਰਹੇਗਾ, ਇੰਨੀ ਗਰਮੀ ਚੱਲ ਰਹੀ ਹੈ। ਇੰਨੀ ਗਰਮੀ ਚ' ਅਗਰ ਅਸੀਂ ਪਾਣੀ ਨਹੀਂ ਪੀਆਗੇ। ਤੇ ਸਾਡੀ ਬੋਡੀ 'ਚ ਬਿਲਕੁਲ ਪੂਰੀ ਡੀਹਾਈਡਰੇੇਸ਼ਨ ਹੋ ਜਾਵੇਗੀ, ਜਿਹਦੇ ਕਾਰਨ ਸਾਨੂੰ ਵੀ ਆ ਸਕਦੇ ਨੇ ਕੁੱਛ ਵੀ ਹੋ ਸਕਦਾ। ਇਸ ਕਰਕੇ ਭੈਣ ਜੀ ਪਾਣੀ ਪੀਆ ਕਰੋ।
ਇਹ ਤੇ ਹੈ, ਭੈਣ ਜੀ। ਪਾਣੀ ਜ਼ਰੂਰੀ ਹੈਗਾ ਵੈ, ਹੁਣ-ਹੁਣ ਮੈਨੂੰ ਹੋਰ ਸ ਸਮਝ ਆਈ ਏ। ਪਹਿਲੇ ਮੈਂ ਪੀਂਦੀ ਸੀ। ਕਦੀ ਪੀ ਲਿਆ, ਕਦੀ ਨਹੀਂ ਪੀ ਲਿਆ। ਹੁਣ ਮੈਨੂੰ ਹਲਾ ਕਿ ਆਪਣਾ ਟਾਈਮ ਤੇ ਪਾਣੀ ਪੀਣਾ ਹੀ ਪੀਣਾ। ਵੀ ਮੈਂ ਦਿਨ ਵਿੱਚ ਇੰਨੇ ਗਿਲਾਸ ਮੈਨੂੰ ਪੂਰਾ ਆਪਣਾ ਉਹ ਬਣਾਉਣਾ ਪੈਣਾ। ਇੰਨੇ ਗਲਾਸ ਮੈਂ ਪਾਣੀ ਪੀਣਾ ਹੀ ਪੀਣਾ ਇਹ ਦਿਨ 'ਚ।
ਹਾਂਜੀ ਭੈਣ ਜੀ, ਤੁਸੀਂ ਆਪਣਾ ਉਹ ਟਾਈਮਰ ਲਾ ਲਓ, ਜਿਵੇਂ ਅੱਜ ਕੱਲ ਅਸੀਂ ਫੋਨ 'ਤੇ ਅਲਾਰਮ ਲਾ ਲੈਣੇ। ਇੰਨੇ ਵਜੇ ਉ ਐਵੇਂ ਤੁਸੀਂ ਟਾਈਮਰ ਲਾ ਸਕਦੇ ਹੋ ਆਪਣੇ ਫ਼ੋਨ 'ਤੇ, ਕਿ ਇੱਕ ਘੰਟੇ ਬਾਅਦ ਹਾਂ ਮੈਂ ਇਕ ਗਲਾਸ ਪਾਣੀ ਪੀਣਾ ਹੀ ਪੀਣਾ। ਐਵੇਂ ਤੁਸੀਂ ਟਾਈਮਰ ਲਾ ਸਕਦੇ ਹੋ ਨਾ, ਭੈਣ ਜੀ। ਦਿਨ ਕਮ ਸੇ ਕਮ ਅੱਠ। ਹਾਂਜੀ।
ਤਾਂ ਲੱਗ ਜਾਂਦਾ ਐਵੇਂ ਟਾਈਮਰ?
ਹਾਂ, ਲੱਗ ਜਾਂਦਾ ਭੈਣ ਜੀ।
ਅੱਛਾ। ਚਲੋ ਕੋਈ ਨਹੀਂ, ਲਗਾਵਾਂਗੀ ਫਿਰ ਮੈਂ ਟਾਈਮਰ।
ਲੈ ਕੇ ਚੱਲ ਜਾਂਦੀ ਆ ਹਨੇਰੀ ਆ ਗਈ ਤੇ।
ਹਾਂਜੀ। ਭੈਣ ਲਗਾ ਲੈਣਾ ਟਾਈਮਰ।
ਮੈਂ ਜ਼ਿਆਦਾ ਹੂ ਅੱਛਾ। ਚਲੋ ਹੁਣ ਲਗਾਵਾਂਗੀ। ਮੈਂ ਟਾਈਮਰ ਲਗਾਉਂਦੀ ਹਾਂ, ਅਤੇ ਜਦੋਂ ਟਾਈਮਰ ਮੇਰਾ ਨਾਲਾਰੀ ਮੰਗੋਈਗੀ ਅਤੇ ਮੈਂ ਪਿਆਗੀ ਪਾਣੀ।
ਹਾਂਜੀ। ਭੈਣ ਜੀ, ਜ਼ਰੂਰ ਪਾਣੀ ਪੀਣਾ।
ਹੋਰ ਸੁਣਾਓ ਭੈਣ ਜੀ? ਤੁਸੀਂ ਕਿੰਨਾ ਕੁ ਪਾਣੀ ਪੀ ਲੈਂਦੇਓ? ਉਹ ਦਿਨ ਚ'।
ਇੱਕ ਗਲਾਸ ਪਾਣੀ ਪੀ ਲੈਂਣੀ ਆ।
ਹਾਂਜੀ-ਹਾਂਜੀ।
ਅੱਠ ਗਲਾਸ ਪਾਣੀ ਤਾਂ ਪੀਣਾ ਹੀ ਚਾਹੀਦਾ, ਭੈਣ ਜੀ। ਅਗਰ, ਇਨਾ ਪਾਣੀ ਨਹੀਂ ਪਿਆਗੇ ਮੈਂ ਅੱਠ ਗਲਾਸ ਪੀ ਲੈਂਦੀ ਹਾਂ।
ਅੱਛਾ। ਅੱਠ ਤੇ ਫੇਰ ਮੈਨੂੰ ਤੇ ਅੱਠ ਵੀ ਅੱਠ ਵੀ ਘੱਟ ਨੇ। ਕਮ ਸੇ ਕਮ ਦਸ, ਬਾਰਾਂ ਗਲਾਸ 'ਤੇ ਪਾਣੀ ਪੀਣਾ ਚਾਹੀਦਾ ਤੁਹਾਨੂੰ।
ਹਾਂਜੀ ਭੈਣ ਜੀ, ਕੋਸ਼ਿਸ਼ ਕਰਨੀ ਹਾਂ, ਪਰ ਜਿੰਨੇ ਗਲਾਸ ਪੀਤਾ ਜਾਂਦਾ ਉਨਾਂ ਪੀ ਲੈਂਦੀ ਹਾਂ।
ਨਹੀਂ-ਨਹੀਂ, ਜਿੰਨਾ ਜ਼ਿਆਦਾ ਹੋ ਸਕੇ, ਹੁਣ ਤੁਸੀਂ ਮੈਨੂੰ ਸਮਝਾ ਤਾਂ, ਤੁਸੀਂ ਆਪ ਵੀ ਓਨਾ ਹੀ ਜ਼ਿਆਦਾ ਪਾਣੀ ਪੀਓ।
ਹਾਂਜੀ ਭੈਣ ਜੀ, ਉਹਨਾਂ ਹੀ ਪਾਣੀ ਪਿਆਂਗੇ, ਭੈਣ ਜੀ ਮੈਂ ਤਾਂ ਪੀਨੀ ਰਹਿੰਦੀ ਹਾਂ। ਜਿਵੇਂ ਇੱਕ ਘੰਟੇ ਬਾਅਦ ਪੀ ਲਿਆ, ਕਈ ਵਾਰ ਇੱਕ ਘੰਟੇ ਬਾਅਦ ਵੀ ਪੀ ਸਕੇ ਤੇ ਦੋ ਘੰਟੇ ਬਾਅਦ ਪੀ ਲਿਆ, ਫਿਰ ਮੈਂ ਅੱਠ ਗਲਾਸ ਦਿਨ ਦਾ ਪੀ ਲੈਂਦੀ ਹਾਂ ਪਾਣੀ।
ਅੱਛਾ, ਮੈਂ ਤਾਂ ਕਮ ਸੇ ਕਮ ਪੈ ਦਸ ਗਲਾਸ ਪੀਣਾ। ਕਿਉਂਕਿ ਹੁਣ ਮੈਨੂੰ ਇੰ ਸਮਝ ਆ ਗਈ ਹੈ ਕਿ ਜੇ ਪਾਣੀ ਪੀਣਾ ਬਹੁਤ ਜ਼ਰੂਰੀ ਏ। ਹੁਣ ਮੈਂ ਪਾਣੀ ਹੀ ਪੀਵਾਂ ਕਰਾਂਗੀ। ਮੈਂ ਰੋਟੀ ਵੀ ਕਾਟ ਦਿਖਾਵਾਂਗੀ, ਮੈਂ ਜ਼ਿਆਦਾ ਪਾਣੀ 'ਤੇ ਧਿਆਨ ਦੇਵਾਂਗੀ ਜਾਂ, ਫਿਰ ਸੈਲੇਡ ਖਾ ਲਿਆ। ਜਿਵੇਂ ਤਰਬੂਜ਼ ਹੋ ਗਿਆ। ਅ ਵਾਟਰਮੈਲਨ ਵਗੈਰਾ ਹੋ ਗਏ, ਖੀਰਾ ਹੋ ਗਿਆ। ਇਹ ਚੀਜ਼ਾਂ ਮੈਂ ਜ਼ਿਆਦਾ ਲਵਾਂਗੀ, ਹੁਣ ਇਹਨਾਂ ' ਵੀ ਪਾਣੀ ਜ਼ਿਆਦਾ ਹੁੰਦਾਐ।
ਹਾਂਜੀ। ਭੈਣ ਜੀ, ਵਾਟਰ ਜਿਵੇਂ ਉਹਨੂੰ ਵਾਟਰਮੈਲਨ ਖਾ ਸਕਦੇ ਹੋ ਤੁਸੀਂ, ਅਗਰ ਆਪਣੀ ਪਾਣੀ ਦੀ ਪੂਰੀ ਕਰਨੀ ਐਵੇਂ-ਐਵੇਂ ਖਾ ਸਕਦੇ ਹੋ ਭੈਣ ਜੀ, ਇਹ ਸਾਰੀ ਚੀਜ਼ਾਂ ਹੋਰ ਸੁਣਾਓ, ਭੈਣ ਜੀ ਕੀ ਕਰਦੇ ਪਏ ਸੀਂ? ਹ
ਬਸ, ਭੈਣ ਜੀ। ਵਧੀਆ
ਹੁਣ, ਅੱਜ ਕੱਲ੍ਹ ਦੇਖੋ ਲੋਕੀ ਬਾਹਰ ਦਾ ਜ਼ਿਆਦਾ ਖਾਂਦੇ ਪ ਏਐ। ਹੋਮ ਮੇਡ ਫੂਡ ਇਨਾ ਖਾਂਦੇ ਨਹੀਂ ਜਿੰਨਾ ਬਾਹਰ ਦਾ ਖਾਂਦੇ ਨੇ।
ਬਹੁਤ-ਬਹੁਤ, ਬਹੁਤ ਬਾਹਾਰ ਦਾ ਉਹ ਬਣਿਆ ਦਾਵੇ ਰੌਲਾ, ਬਹੁਤ ਬਾਹਾਰ ਦਾ ਹੋਇਆ ਦਾਵੇ। ਹਾਂਜੀ-ਹਾਂਜੀ।
ਲਾਈਟ ਹੋਗ ਮੈਂ
ਬੱਚਿਆਂ ਨੂੰ ਘਰ ਦਾ ਕੁੱਛ ਪਸੰਦ ਹੀ ਨਹੀਂ ਆਉਂਦਾ। ਹੁਣੇ ਮੇਰੀ ਬੇਟੀ ਇੰਨਾ ਰੋਂਦੀ ਪਈ ਸੀ ਕਿ, ਮੈਂ ਕੁਛ ਖਾਣਾ, ਕੁਛ ਖਾਣਾ ਆਲੂ ਵਗੈਰਾ ਉਬਾਲੇ ਨੇ ਉਹਨੂੰ ਮੈਂ ਆਲੂ ਕੱਟ ਕੇ ਥੋੜ੍ਹੇ ਜਿਹੇ ਬੋਆਇਲ ਕੀਤੇ ਨੇ ਤੇ ਘਰ ਫਰੈਂਚ ਫਰਾਈਜ਼ ਬਣਾ ਕੇ ਦਿੱਤਾ। ਘਰ ਦੇ ਤਾਂ ਪਸੰਦ ਹੀ ਨੀ ਆਉਂਦੇ ਨਾ। ਭੈਣ ਜੀ, ਉਹਨਾਂ ਨੂੰ ਉਹਨਾਂ ਨੂੰ ਬਾਹਰ ਦਾ ਖਾਣਾ ਪਸੰਦ ਆਉਦਾ, ਘਰ ਦਾ ਖਾਣਾ ਅੱਜ ਕੱਲ੍ਹ ਖਾਣ ਨੂੰ ਕੋਈ ਨੀ ਪਸੰਦ ਕਰਦਾ।
ਸਹੀ ਗੱਲ ਹੈ, ਭੈਣ ਜੀ। ਅੱਜ ਕੱਲ੍ਹ ਸਾਰੇ ਬਾਹਰ ਦਾ ਹੀ ਖਾਂਦੇ ਨੇ। ਜਦੋਂ ਅ ਸਬਜ਼ੀ ਖਾਚ ਅੱਜ ਦਿਨਾਂ ਬਣਨੀ ਹੋਏ ਤਾਂ ਬਾਹਰ ਖਾਣ ਚਲੇ ਜਾਂਦੇ। ਮੋਮੋਸ ਖਾ ਕੇ ਆ ਜਾਂਦੇ ਨੇ, ਢਿੱਡ ਭਾਰ ਲੈਂਦੇ ਨੇ ਇੰਨੇਚ ਹੀ। ਖਾਣਾ ਨਹੀਂ ਚਾਹੀਦਾ। ਵੈਸੇ ਭੈਣ ਜੀ, ਆ ਬਾਹਰ ਦਾ ਸਮਾਨ ਬਾਹਰ ਦਾ ਸਮਾਨ ਹੀ ਤੇ ਖ਼ਰਾਬ ਕਰਦਾ ਪਿਆ ਅੱਜ ਕੱਲ੍ਹ ਦੇ ਬੱਚੇ ਦੇ ਸਰੀਰ
ਮੈਦੇ ਦੇ ਨਾਲ ਪਤਾ ਕੀ ਇਹ ਡਾਇਜੈਸ਼ਨ ਸਿਸਟਮ ਸਾਡਾ ਖ਼ਰਾਬ ਹੋ ਜਾਂਦਾ ਵ ਜਿੰਨਾ ਡਾਇਜੈਸ ਡਾਇਜੈਸ਼ਨ ਸਿਸਟਮ ਸਾਡਾ ਖ਼ਰਾਬ ਹੋਏਗਾ ਨੇ ਹੀ ਸਾਡੇ ਪੇਟ ਨੂੰ ਬਿਮਾਰੀਆਂ ਲੱਗਣਗੀਆਂ। ਇਹ ਸਾਰਾ ਮੈਦੇ ਤੋਂ ਰਿਲੇਟਿਡ ਤੇਵੇ ਪੇਟ ਦੀ ਜਿੰਨੀ ਬਿਮਾਰੀਆਂ ਹੋ ਰਹੀਆਂ ਨੇ ਜਿੰਨਾ ਆਪਾਂ ਬਾਹਰ ਤਾਂ ਖਾਵਾਂਗੇ ਮੈਦਾ ਖਾਵਾਂਗੇ। ਓਨਾ ਹੀ ਸਾਡੇ ਵਾਸਤੇ ਸਹੀ ਨਹੀ ਹੋਏਗਾ। ਗ਼ਲਤ ਹੈਗਾ ਵੀ ਯ ਲੇਕਿਨ ਅੱਜ ਕੱਲ੍ਹ ਦੇ ਬੱਚੇ ਥੋੜ੍ਹੇਹੇ ਸਮਝਦੇ ਨੇ।
ਉਹ ਭੈਣ ਜੀ ਸਹੀ ਕਹਿ ਰਹੇ ਹੋ। ਬਾਹਰ ਦਾ ਨਹੀਂ ਖਾਣਾ ਚਾਹੀਦਾ ਨਾ ਐਵੇਂ ਤਾਂ ਲੱਗਦੀਆਂ ਬਿਮਾਰੀਆਂ ਓ
ਮੈਂ ਤਾਂ ਵੈਸੇ ਆਪਣੇ ਬੱਚਿਆਂ ਨੂੰ ਜ਼ਿਆਦਾ ਘਰ ਘਰ ਤਾਂ ਹੀ ਬਣਾ ਕੇ ਦਿੰਦੀ ਆ ਭੈਣ ਜੀ ਮੈਂ।
ਹੁਣ ਜਿਵੇਂ ਦੇਖ ਲਓ, ਹਾਂ। ਜਿਵੇਂ ਹੁਣ ਬੱਚਿਆਂ ਨੇ ਮੋਮੋਸ ਖਾਣੇ ਨੇ ਅਤੇ ਘਰ ਹੀ ਬਣਾ ਲੈਣ। ਅਜ ਕੱਲ੍ਹ ਤਾਂ ਯੂਟਿਊਬ ਚਲਾਓ, ਸਭ ਕੁਛ ਮਿਲ ਨਹੀਂ ਜਾਂਦਾ। ਰੈਸਿਪੀ ਕੱਢ ਲੈਣ ਮੋਸ ਦੀ ਜਿਵੇਂ ਆਟਾ ਮੋਮੋਸ ਹੁੰਦੇ ਨੇ ਜ਼ਰੂਰੀ ਥੋੜ੍ਹੀ ਹੈ, ਮੈਦਾ ਲਈ ਖਾਣੇ ਨੇ।
ਠੰਡੇ ਹੋ ਗਏ, ਨੇ ਦਾਲ ਕਰਦੇ ਫਰੈਂਚ ਫਰਾਈਜ਼ ਨੂੰ ਦੁਬਾਰਾ ਕਰ ਦਿੰਦੇ ਆ।
ਖਾਹੀਦੇ ਨੇ ਮੈਂ ਮੋਮੋਜ਼ ਜ਼ਿਆਦਾਤਰ ਆਪਣੇ ਘਰ ਹੀ ਬਣਾਣੀ ਆ। ਆਟਾ ਬਣਾਣੀ ਆ ਆਟੇ ਵਾਲੇ ਤੇ ਮੈਂ ਤਾਂ ਜ਼ਿਆਦਾਕਾਰ ਹੋਮਮੇਡ ਫੂਡ ਦਾ ਹੀ ਦਾ ਕਿ ਹਾਂ ਸਭ ਨੂੰ ਹੋਮਮੇਡ ਫੂਡ ਹੀ ਖਾਣਾ ਚਾਹੀਦਾ।
ਮੈਗੀ ਚੱਟੀ ਹਾਂਜੀ ਹਾਂ ਤੇ ਰਹਿਣਾ ਲੇਕਿਨ ਅੱਜ-ਕੱਲ੍ਹ ਦੇ ਬੱਚੇ ਥੋੜ੍ਹੀ ਨਾ ਸਮਝਦੇ ਨੇ, ਲੇਕਿਨ ਫਿਰ ਵੀ ਅਸੀਂ ਵੀ ਅਈਓ ਕਰਨੇ ਹਾਂ, ਮੇਰੀ ਵੱਡੀ ਬੇਟੀ ਘਰ ਹੀ ਬਣਾ ਲੈਂਦੀ ਆ, ਮੋਮੋਜ਼ ਵਗੈਰਾ ਆਟੇ ਦੇ
ਬਹੁ ਸਵਾਦ ਬਣਦੇ ਨੇ।
ਘਰ ਵੀ ਤੇ ਹੋਏ, ਸੁਵਾਦ ਹੀ ਬਣਦੇ ਨੇ ਭੈਣ ਜੀ।
ਹਾਂਜੀ -ਹਾਂਜ ਇੱਕ ਤੇ ਸਾਨੂੰ ਤੱਲਿਆਂ ਵਗੈ ਵਗੈਰਾ ਵੀ ਘੱਟ ਖਾਣਾ ਚਾਹੀਦਾ, ਤੱਲੇ ਤੋਂ ਵੀ ਸਾਨੂੰ ਪਰਹੇਜ਼ ਕਰਨਾ ਚਾਹੀਦਾ।
ਆਹੋ ਭੈਣ ਜੀ, ਤਲਿਆਂ ਦੇ ਨਾਲ ਤਲਿਆਂ ਏ ਖਾਣ ਦੇ ਨਾਲ ਤੇ ਜਾਦ ਤਰ ਬਿਮਾਰੀਆਂ ਹੁੰਦੀਆਂ, ਢਿੱਡ ਭੀੜ ਹੁੰਦੇ ਨੇ, ਪਤਾ ਨੀ ਕੀ ਕੁਛ ਨੀ ਹੋ ਜਾ ਇਸ ਨਾਲ ਵਧੀਆ ਤਲਿਆ ਹੋਇਆ ਨਾ ਖਾਓ।
ਸਹੀ ਗੱਲ ਏ, ਇੱਕ ਤਲਿਆ ਹੋਇਆ ਘੱਟ ਖਾਓ। ਇੱਕ ਫਾਸਟ ਫੂਡ ਤੋਂ ਵੀ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪਰਹੇਜ਼ ਕਰਨਾ ਚਾਹੀਦਾ ਵੇ।
ਆਹ ਫਾਸਟ ਫੂਡ ਤੇ ਹੱਥ ਹੀ ਨਾ ਲਾਓ, ਅੱਜ- ਕੱਲ੍ਹ ਦੇ ਬੱਚੇ ਸਮਝ ਦੇ ਨਹੀਂ ਨਾ ਇਹ ਗੱਲ, ਫਾਸਟ ਫੂਡ ਸਹੀ ਥੋੜ੍ਹੀ ਹੁੰਦਾ।
ਹਾਂਜੀ -ਹਾਂਜੀ, ਬਿਲਕੁਲ ਸਹੀ ਕਿਹਾ ਤੁਸੀ, ਫਾਸਟ ਫੂਡ ਤੋਂ ਜਿੰਨਾ ਹੋ ਸਕੇ, ਪਰਹੇਜ਼ ਕਰਨਾ ਚਾਹੀਦਾ।
ਸਭ ਤੋਂ ਜ਼ਿਆਦਾ ਫਾਸਟ ਫੂਡ ਬੇਕਾਰ ਤਾਂ ਮੋਮੋਜ਼ ਹੁੰਦਾ, ਪੂਰਾ ਮੈਦਾ ਹੀ ਹੁੰਦਾ ਉਹ ਤੇ।
ਇਹ ਤੇ ਹੈ। ਹੋਰ ਸੁਣਾਓ ਭੈਣ ਜੀ।
ਬਸ ਭੈਣ ਜੀ ਕੀ ਸੁਣਾਵਾਂ। ਅੱਜ- ਕੱਲ੍ਹ ਦੇ ਬੱਚੇ ਵੀ, ਬਸ ਫਾਸਟ ਫੂਡ ਖਾਂਦੇ ਪਏ ਨੇ। ਪਤਾ ਨੀ ਨਾ, ਫਾਸਟ ਫੂਡ ਖਾਣ ਨਾਲ ਕੀ ਹੋਏਗਾ।
ਹਾਂਜੀ -ਹਾਂਜੀ।
ਹੌਟ ਡਿਸਕੀਜ਼ ਵੀ ਹੋ ਸਕਦੀ ਐ, ਫਾਸਟ ਫੂਡ ਖਾਣ ਡਾਇਬਿਟੀਜ਼ ਹੋ ਸਕਦੀ ਏ, ਕਾਫੀ ਕੁਛ ਹੋ ਸਕਦਾ ਨਾ, ਹਾਰਟ ਬਸ ਸਮਝਦੇ ਨੀ, ਸਮਝਾ -ਸਮਝਾ ਕੇ ਥੱਕ ਜਾਂਨੇ ਆਂ ਅਸੀਂ ਤੇ।
ਬੱਸ ਜੀ ਬੱਸ, ਸਮਝਦੇ ਕਿੱਥੇ ਨੇ ਬੱਚੇ ਅੱਜ- ਕੱਲ੍ਹ ਦੇ।
ਆਹੋ ਅੱਜ- ਕੱਲ੍ਹ ਦੇ ਬੱਚੇ ਢੀਠ ਨੇ, ਜਿੰਨਾ ਮਰਜ਼ੀ ਕਹਿ ਲਓ। ਸਮਝਣਾ ਹੈ ਨੀ ਇਹਨਾਂ ਨੇ।
ਹਾਂਜੀ- ਹਾਂਜੀ, ਸਹੀ ਕਹਿ ਰਹੇ ਹੋ ਭੈਣ ਜੀ ਤੁਸੀਂ, ਮੂੰਗੀ ਦੀ ਦਾਲ ਲੈ ਗੀ ਗੁੜੀਆ ਉਹ ਇਹ।
ਤੁਸੀਂ ਸੁਣਾਓ ਭੈਣ ਜੀ, ਹੋਰ ਕੀ ਕਰਦੇ ਪਏ ਸੀ।
ਘਰ ਦਾ ਹੀ ਬਣਾਵਾਂਗੀ, ਦਾਲ ਬਣਾਵਾਂਗੀ, ਰਾਤੀ ਦਾਲ- ਦੂਲ ਬਣਾ ਲੈਂਨੇ ਆਂ।
ਵਧੀਆ ਭੈਣ ਜੀ, ਘਰ ਦਾ ਹੀ ਖਾਣਾ ਵਧੀਆ ਅੱਜ- ਕੱਲ ਤੇ। ਬਿਮਾਰੀਆਂ ਤੋਂ ਬਚਣ ਆਸਤੇ। ਘਰ ਦਾ ਹੀ ਖਾਣਾ ਖਾ, ਬਾਹਰ ਤਾਂ ਖਾਣ ਦੀ ਜ਼ਰੂਰਤ ਹੀ ਨਈ ਹੈਗੀ।
ਹਾਂਜੀ- ਹਾਂਜੀ।
ਕਈਆਂ ਨੂੰ ਤਾਂ ਪਸੰਦ ਹੀ ਨੀ ਐ ਮੂੰਗੀ ਧੋਤੀ ਦਾਲ, ਉਹ ਹਲਕੀ ਫੁਲਕੀ ਦਾਲ ਇਹ ਨੀ ਪਤਾ ਕਿੰਨੀ ਵਧੀਆ ਦਾਲ ਹੁੰਦੀ ਐ, ਹਲਕੀ ਫੁਲਕੀ ਦਾਲ ਹੁੰਦੀ ਏ, ਆਪਣਾ ਖਾਓ।
ਆਹੋ, ਭੈਣ ਜੀ। ਚਲੋ ਭੈਣ ਜੀ ਠੀਕ ਏ, ਕਰਨੀ ਆ ਫਿਰ ਮੈਂ ਤੁਹਾਨੂੰ ਫ਼ੋਨ।
ਠੀਕ ਐ ਭੈਣ ਜੀ, ਠੀਕ ਐ, ਠੀਕ ਐ ਭੈਣ ਜੀ ਠੀਕ।